ਓ
ਸਛੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ?
ਸਭ ਵਧੀਆ ਜੀ ਸਭ ਵਧੀਆ।
ਹੋਰ ਘਰ ਠੀਕ ਨੇ ਸਾਰੇ।
ਸਭ ਵਧੀਆ ਜੀ ਕੰਮ ਕੁਮ ਹੋ ਗ ਫੇਰ ਦੇ।
ਹਾਂਜੀ ਬਸ ਤੁਹਾਨੂੰ ਪਤਾ ਹੈ ਚੱਲੀ ਜਾ
ਹ ਛੱਟੀਆਂ ਹਾਂ ਛੁ ਟੀਆਂ। ਚੱਲ ਰਹੀਆਂ ਨੇ ਤੇ ਉਹ ਲੇਟ ਡੇਟ ਹੀ ਹੁੰਦਾ ਨਾ ਸਾਰਾ
ਹਾਂਜੀ ਫਿਰ ਲੇਟ ਉੱਠ ਉਠੀ ਦਾ ਬਸ ਬੱਚੇ ਵੀ ਲੇਟ ਹੀ ਉੱਠਦੇ ਨੇ ਫੇਿਰ ਤਾਂ ਕਰਕੇ ਕੰਮ ਸਾਰੇ ਪੈਂਡਿੰਗ ਰਹਿ ਜਾਂਦੇ ਨੇ ਹੌਲੀ ਹੌਲੀ ਕਰ ਲਈਦੇ ਨੇ ਹੋਰ ਕ
ਸਾਡਾ ਹੀ ਤਾਂ ਹੀ ਹਲ ਹੈ ਠਕ ਕੰਮ ਹੁੰਦੀ ਨੀ ਹੈ। ਸਤੀ ਨੇ।
ਹੋਰ ਕ ਹਾਂਜੀ। ਚਲੋ ਥੋੜੇ ਦਿਨ ਹੋਰ ਨੇ ਉਹੀ। ਤਾਂ ਵੀ ਥੋੜੇ ਦਿਨ ਹੋਰ ਨੇ ਫੇਿਰ ਤਾਂ ਉਹੀ ਰੂਟੀਨ ਸ਼ੁਰੂ ਹੋ ਜਾਣੀ ਹੈ।
ਹਾਂ ਉ ਮੈਂ ਕਹਿ ਰ ਹ ਆਪਣੇ ਵਾਸਤੇ ਤਾਂ ਟਾਈਮ ਮਿਲਦਾ ਹੀ ਨਹੀਂ ਹੈ ਬਿਲਕੁਲ ਵੀ ਨ ਹੀਂ ਤਾਂ ਅ। ਵੱਡੇ ਇਨੀ ਗਰਮੀ ਹੈ ਤੇ ਸਕਿਨ ਕੇਅਰ ਤੇ ਲੂ ਐਕਸਟਰਾ ਹੀ ਪੈਦੀ ਹੈ। ਆਪਣੇ ਵਾਸਤੇ ਤਾਂ ਤੇ ਕੁਛ ਨਹੀਂ ਪਾਉਂਦੇ ਆ ਤੁਸੀਂ ਕੀ ਯੂਜ ਕਰਦੇ ਹੋ ਸਕਿਨ ਕੇਅਰ ਵਿੱਚ
ਮੈਂ ਤਾਂ ਮੇਨਜ਼। ਜਿਵੇਂ ਸਨਸਕ੍ਰਰੀਨ ਵਗੈਰਾ ਜਿਵੇਂ ਜਦੋਂ ਬਾਹਰ ਧੁੱਪ ਚ ਜਾਂਦੇ ਆ ਹਨਾ ਉਦੋਂ ਨ ਯੂਜ ਕਰ ਲਈਦੀ ਹੈ।
ਹਮ ਹਮ
ਯਾ ਫਿਰ ਫੇਸ ਵਾਸ਼ ਵਗੈਰਾ ਫੇਸ ਸਕਰਬ ਵਗੈਰਾ ਉਹ ਯੂਜ ਕਰ ਲਈਦਾ ਹਾਂ ਜੀ।
ਧੁੱਪੇ ਜਾਣ ਵਾਸਤੇ ਤਾਂ ਉਹੀ ਬੈਸਟ ਰਹਿੰਦਾ ਸਕਿਨ ਵਾਸਤੇ ਕਿ ਤੁਸੀਂ ਸਨਸ੍ਰਰੀਨ ਲਗਾਓ। ਇਸ ਹੋਰ ਤਾਂ ਕੁਛ ਬਾਕੀ ਵੈਸੇ ਮੈਂ ਚਾਹਦਾ ਹੋਮ ਰੈਮਡੀਜ਼ ਹੀ ਯੂਜ ਕਰਦੀ ਹਾਂ।
ਹਾਂਜੀ ਕਈ ਵਾਰ ਜਿਵੇਂ ਬੇਸਨ ਵਗੈਰਾ ਹਨਾ ਉਹ ਵੀ ਯੂਜ ਕਰ ਲਈਦਾ ਹੈ। ਦਹੀਂ ਵਗੈਰਾ ਪਾ ਕੇ ਵਿੱਚ ਬੇਸਣ
ਬਿਲਕੁਲ ਬਿਲਕੁਲ ਹੋ ਗਿਆਸ ਮਿੱਟੀ ਵਾਲੀ ਹੋ ਗਈ ਜਿਹੜਾ ਰਾਸ਼ਲੀ ਮਿੱਟੀ ਹੋ ਇਹ ਸਾਰੀ ਚੀਜ਼ਾਂ ਮੈਂ ਜ਼ਿਆਦਾਤਰ ਯੂਜ ਕਰਦੀ ਹਾਂ ਕਿਉਂਕਿ ਮੈਨੂੰ ਐਲਰਜੀ ਹੈ ਕੈਮੀਕਲਸ ਤੋਂ ਤੇ ਫਿਰ ਤਾਂ ਮੈਂ ਉਹੀ ਜਿਆਦਾਤਰ ਯੂਸ ਕਰ
ਵਧੀਆ ਚਲੋ ਕੰਪਨੀ ਵਗੈਰਾ ਦੇ ਹੁਣ ਫੇਰ ਉਹ ਸੂਟ ਵੀ ਕਰ ਦਿੰਦੇ ਨੇ ਕਈਆਂ ਨੂੰ ਫਿਰ ਸੂਟ ਵੀ ਨਹੀਂ ਨਾ ਦਾ ਕਰਦੇ ਪ੍ਰੋਡਕਟਸ।
ਹਾਂ ਮੈਨੂੰ ਕੁਛ ਵੀ ਕੁਛ ਵੀ ਕਦੀ ਵੀ ਰੀਐਕਸ਼ਨ ਕਰ ਦਿੰਦਾ। ਕੁਛ ਥੋੜ੍ਹਾ ਮੈਂ ਅਵੋਇਡ ਹੀ ਕਰਦੀ ਹਾਂ ਫੈਰ
ਫਿਰ ਤਾਂ ਹੋਮ ਰੈਮਡੀ ਸਹੀ ਰਹਿਣਗ ਆ
ਜੀ ਜੀ ਜੀ ਜ ਕੋਈ ਹੋ ਗਿਆ ਕੋਈ ਣ ਉਸ ਨੂੰ ਅਹ ਮੇਕਅਪ ਵਗੈਰਾ ਵੀ ਜਿਵੇਂ ਤੁਹਾਡੀ ਕਰਿਆ ਹੋਏ ਤੇ ਉਹਦੇ ਉਸ ਤੋਂ ਬਾਅਦ ਹੀ ਫਿਰ ਥੋੜਾ ਜਿਹਾ ਕਰਦਾ ਸੀ। ਅਪਲਾਈ ਕਰਨਾ ਪੈਂਦਾ ਉਹਨੂੰ ਤਾਂ ਹੀ ਜਿ ਸਕਿੰਨ ਨੋਰਮਲ ਹੁੰਦੀ ਹੈ ਮੇਰੀ।
ਤਾਂ ਬਹੁਤ ਘੱਟ ਯੂਜ ਕਰਦੀ ਆ ਮੇਕਅੱਪ ਵਗੈਰਾ ਤਾਂ
ਨ ਫ ਜ ਫੰਕਸ਼ਨ ਫੰਕਸ਼ਨ ਵਗੈਰਾ ਤੇ ਤਾਂ ਯੂਜ ਕਰਨਾ ਹੀ ਪੈਂਦਾ ਨਾ।
ਹਾਂਜੀ ਉਹ ਤਾਂ ਫਿਰ ਕਰਨਾ ਪੈਂਦਾ ਨਹੀਂ ਮਰ ਗਿਆ ਇਹ ਤਾਂ ਹੈ।
ਹਾਂਜੀ ਤੇ ਬਸ ਉਹੀ ਫੇਰ ਹੁੰਦਾ। ਵੈਸੇ ਬੈਸ ਵੇ ਹੈਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਹਾਂਜੀ।
ਹਾਂਜੀ।
ਸਹੀ ਸਹੀ ਨਾਲ ਉਹ ਖਾਓ ਜਿੜੀ ਸੈਲਡ ਵਗੈਰਾ ਆਪਣੀ ਡਾਇਟ ਵਿੱਚ।
ਦੇ ਜ਼ਿਆਦਾ ਗਰਮ ਚੀਜ਼ਾਂ ਨਾਲ ਵੀ ਹੋ ਜਾਂਦੇ ਆ ਪਿੰਪਲ। ਹੁਣ ਜਿਵੇਂ ਮੈਂਗੋ ਵਗੈਰਾ ਖਾ ਲੈਂਦੇ ਆਾਂ ਹੁਣ ਤੁਹਾਨੂੰ ਪਤਾ ਗਰਮੀ ਚ। ਉਹਦੇ ਕਰਕੇ ਜਾਂ ਫਿਰ ਹੁਣ।
ਆ।
ਉਹ ਕੱਚੀ ਅੰਬੀ ਨੀ ਹੁੰਦੀ ਉਹਦੀ ਚਟਨੀ ਬਣਾ ਲੈਂਦੇ ਆ ਮੇਰੇ ਤੋਂ ਉਹ ਨਾਲ ਵੀ ਕਾਫ਼ੀ ਹੋ ਜਾਂਦੇ ਆ। ਉਹ ਵੀ ਗਰਮ ਹੁੰਦੀ ਹੈ ਨਾ ਫੇਰ ਹਾਂਜੀ ਗਰਮੀ ਕਰਦਾ। ਫੇਰ ਆਆ ਖਾ ਹੋ ਜਾਂਦਾ ਫੇਿਰ ਦਿਲ ਕਰਦਾ ਖਾਣ ਦਾ ਵੀ।
ਹੋ ਤਾਂ ਹੈ ਸੀਜ਼ਨਲ ਵੈਸੇ ਵੀ ਸੀਜ਼ਨਲ ਚਾਹੇ ਕੁਛ ਥੋੜਾ ਬਹੁਤ ਤਾਂ ਤੁਹਾਨੂੰ ਲੈਣਾ ਹੀ ਚਾਹੀਦਾ ਹੈ ਚਾਹੇ ਫਰੂਟ ਹੋ ਚਾਹੇ ਸਬਜ਼ੀ ਹੈ। ਤੁ ਉਹਨੂੰ ਥੋੜ੍ਹੀ ਬਹੁਤ ਤਾਂ ਖਾਣੀ ਹੀ ਚਾਹੀਦੀ ਹੈ ਉਹਦਾ ਆਪਣਾ ਹੀ ਇਫੈਕਟ ਹੁੰਦਾ ਹੈ।
ਹਾਂਜੀ ਹੋਰ।
ਥੋੜਾ ਬਹੁਤ ਤਾਂ ਲੈਣਾ ਹੀ ਚਾਹੀਦਾ ਹੈ। ਹਾਂ। ਮੈਂ ਤਾਂ ਖੂਬ ਪਾਣੀ ਪੀਂਦੀ ਹਾਂ ਤਾਂ ਕਿ ਉਹਦੇ ਨਾਲ ਥੋੜਾ ਡੀਹਾਈਡ੍ਰੇਸ਼ਨ ਲਈ ਖਤਮ ਹੋਏ ਥੋੜਾ ਉਹਦੇ ਨਾਲ ਇਹ ਵੀ ਹੋ ਜਾਂਦਾ ਕਿ
ਪਾਣੀ ਪੀਵਾਂ ਹਾਂਜੀ ਜ਼ਿਆਦਾ ਪੀਨੀ ਹ ਵੈਸੇ ਤਾਂ ਇਹੀ ਕੋਸ਼ਿਸ਼ ਹੁੰਦੀ ਹੈ।
ਤੁਸੀਂ ਉਹਦੇ ਨਾਲ ਇਹ ਹੁੰਦਾ ਨਾ ਘੱਟ ਹੋ ਜਾਂਦੇ ਆਪਣੇ ਇੰਟਰਨਲ। ਅ ਉਹਦਾ ਹੁੰਦਾ ਵ ਡੀਹਾਈਡ੍ਰੇਸ਼ਨ ਖਤਮ ਹੋਏ ਜਾਂ ਅੰਦਰੋਂ। ਕੁਛ ਹੈ ਤਾਂ ਫਿਰ ਮਿਪਲ ਵਗੈਰਾ ਵੀ ਚਲਾ ਜਾਂਦਾ।
ਹੋ ਮੁਰਗਿਆ।
ਹਾਂ ਹੋਰ ਤੁਸੀਂ ਕੀ ਕਰਦੇ ਹੋ?
ਹੋਰ ਤਾਂ ਬਸ ਇਹੀ ਯੂਜ ਕਰੀਦਾ ਮਿੰਸ ਮੇਕਅਪ ਵਗੈਰਾ ਦਾ ਸਮਾਨ ਹਨਾ ਉਹ ਤਾਂ ਮੈਂ ਘੱਟ ਯੂਜ ਕਰਦੀ ਹਾਂ ਬਹੁਤ ਜ਼ਿਆਦਾ।
ਹਾਂਜੀ ਹਾਂ।
ਮੇਰੀ ਥੋੜ੍ਹੀ ਸਕਿੰਨ ਵੀ ਸੈਂਸਟਿਵ ਹੈ ਤੁਹਾਨੂੰ ਫ ਪਤਾ ਫਿਰ ਜਲਦੀ
ਹਾਂ। ਬਿਲਕੁਲ ਬਿਲਕੁਲ ਬਹੁਤ ਧਿਆਨ ਰੱਖਣਾ ਪੈਂਦਾ ਗਰਮੀਆਂ ਚ ਤਾਂ ਗਰਮੀ ਤੇ ਬਰਸਾਤਾਂ ਚ ਤਾਂ ਬਹੁਤ ਹੀ ਧਿਆਨ ਰੱਖ ਨਾ ਆਪ ਸਕੀਨ ਵਿੰਟਰ ਵਿੱਚ ਤਾਂ ਚਲੋ ਫਿਰ ਵੀ ਥੋੜਾ ਜਿਹਾ ਗੋਲਡ ਕਰੀਮ ਲਗਾ ਲਿਆ ਕੁਛ ਕਰ ਲਿਆ ਤੇ ਸਮਰ ਵਿੱਚ ਤਾਂ ਉਹ ਵੀ ਨਹੀਂ ਹੋ ਪਾਦਾ ਉਹ ਤਾ ਹੋਰ ਜ਼ਿਆਦਾ ਨੁਕਸਾਨ ਕਰ ਬਾਰ ਬਾਰ ਚੀਜਾਂ ਹੁ। ਭ ਖਾਣ ਪਾਨ ਖਾਣ ਪਾਨ ਵਿੱਚ ਮੈਂ
ਔਰ ਫੇਸ ਦਾ ਐਵੇਂ ਹੁੰਦਾ ਨਾ ਵੀ ਫੇਸ ਦਾ ਚਲੋ ਦਿਖਦਾ ਹੈ ਪੂਰਾ ਤਾਂ ਫੇਸ ਦਾ ਪਿੰਪਲ ਵਗੈਰਾ ਨਾ ਹੋਣ। ਸਹੀ ਹੋਵੇ ਕਲੀਨ ਹੋਵੇ ਤਾਂ ਹੀ ਸ ਸਹੀ ਲੱਗਦਾ ਏ।
ਹਾਂਜੀ ਹਾਂ ਹਾਂਜੀ ਜਿੰਨਾ ਅਹ ਸਾਫ਼ ਹੋਏਗੀ ਸਕਿਨ। ਉਓਹੀ ਅੱਛਾ ਤੁਹਾਡੇ ਇੱਕ ਹੋਰ ਗੱਲ ਦੱਸਿਆ ਵੈਸੇ ਨਾ ਯੋਗਾ ਵਗੈਰਾ ਵੀ ਕਰਨ ਨਾਲ ਵੀ ਉਹਦੇ ਨਾਲ ਵੀ ਅ ਕਿ ਤੇ ਅਜੀਬ ਜਿ ਸ਼ਾਈਨ ਆਉਂਦੀ ਹੈ ਸਵੇਰੇ ਸਵੇਰੇ ਮੋਰਨਿੰਗ ਵਾਕ ਤੇ ਜਾਓ। ਤੇ ਯੋਗਾ ਵਗੈਰਾ ਕਰਨ ਨਾਲ। ਅਲਗ ਜ ਹੀ ਗਿਲੋਅ ਸ਼ੁਰੂ ਹੋ ਜਾਂਦਾ ਫੇਸ ਤੈ।
ਹਾਂਜੀ ਔਰ ਜਿਵੇਂ ਮੈਂ ਥੋੜੀ ਜਿ ਉਹ ਵੀ ਹੁਣ ਯੂਜ। ਕਰਨ ਲੱਗ ਐਲੋਵੇਰਾ ਜੈਲ ਪੀਣ ਲੱਗ ਗਿ ਪੀਣ ਲੱਗੀ ਆ ਨਾ ਮੈਂ ਥੋੜ੍ਹੀ ਮੋਟੀ ਹੋਗੀ, ਵੀ ਸਹੀ ਰਹਿੰਦੀ ਹੈ ਉਹਨਾਂ ਪੇਟ ਵੀ ਸਾਫ਼ ਰਹਿੰਦਾ ਹੈ, ਹਾਂਜੀ।
ਉਹਦਾ ਕੀ ਇਫ ਕਿਵੇਂ ਲੈਂਦੇ ਹੋ ਤੁਸੀਂ?
ਓ ਏਦਾਂ ਹੀ ਨੀ। ਮੈਂ ਮੰਗਵਾ ਬੋਟਲ ਮੰਗਵਾ ਲੈਨੀ ਹੁੰਨੀ ਆ ਸਵੇਰੇ-ਸਵੇਰੇ ਓ ਉੱਠ ਕੇ, ਸਭ ਤੋਂ ਪਹਿਲਾਂ ਬਰੱਸ਼ ਕਰਨ ਤੋਂ ਬਾਅਦ ਵੀ ਉਹੀ ਪੀਣੀ ਹੁੰਦੀ ਹੈ ਥੋੜੀ ਜਿਹੀ। ਤੇ ਫੇਰ ਘੰਟਾ ਬਾਅਦ ਕੁਛ ਖਾਣਾ ਹੁੰਦਾ, ਖਾਲੀ ਪੇਟ ਵੀ ਨੀ ਹੁੰਦਾ। ਹੁਨਂ ਨਾ ਪੇਟ ਮੇਨ ਬਿਮਾਰੀਆਂ ਪੇਟ ਤੋਂ ਲੱਗਦੀਆਂ ਪੇਟ ਸਾਫ਼ ਹੋਏਗਾ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ।
ਹੂੰ-ਹੂੰ-ਹੂੰ।
ਹੋ
ਹਾ, ਨੀ ਤੁਸੀਂ ਸਹੀ ਕਹਿ ਰਹੇ। ਜਿਨਾਂ ਨੂੰ ਤੁਸੀ ਸਹੀ ਕਹਿ ਰਹੇ ਹੋ ਜਿਹਨਾਂ ਨੂੰ ਕਬਜ ਸੀਗਾ ਗੈਸ ਸੀਗਾ ਨਾ ਉਨਾ ਤਾਂ ਫੇਸ ਜ਼ਿਆਦਾ ਹੀ ਖਰਾਬ ਹੁੰਦਾ ਹੈ।
ਹਾਂਜੀ।
ਕਿਉਂਕਿ ਉਹ ਸਾਰਾ ਜਿਵੇਂ ਓਇਲ ਵਗੈਰਾ ਸਾਰਾ ਉਹਨਾਂ ਦੀ ਬੋਡੀ ਉਹ ਪਿਮਪਲ ਹੀ ਕੱਢ ਦੀ ਹੈਨਾ ਫਿਰ ਕਿਵੇ ਹੋ ਜਾਂਦੀ ਆ ਉਹਨਾਂ ਵਾਸਤੇ ਤਾਂ।
ਹਾਂਜੀ।
ਹਯੇ-ਹਯੇ, ਕੋਨਸਟੀਪੇਸ਼ਨ ਵਾਲਿਆਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ।
ਹੋਰ ਕਿਆ ਤਾਂਹੀ ਜਰੂਰੀ ਹੁਣ ਬਸ ਥੋੜ੍ਹਾ ਧਿਆਨ ਦੇਣਾ ਪੈਂਦਾ ਹੈ ਫੇਸ ਵੱਲ ਵੀ, ਬੋਡੀ ਵੱਲ ਵੀ ਕਿਉਂਕਿ ਧਿਆਨ ਦੇਵਾਂਗੇ ਤਾਂ ਹੀ ਬੋਡੀ ਵੀ ਫਿਟ ਰਹੇਗੀ, ਸਹੀ ਲੱਗੇਗੀ।
ਹਾਂਜੀ, ਆਪਣੀ ਸਕਿੰਨ ਦਾ ਧਿਆਨ ਤਾਂ ਆਪ ਨੂੰ ਹੀ ਰੱਖਣਾ ਪੈਂਦਾ ਉਹੀ ਮੈਂ ਕਹਿ ਰਹੀ ਹਾਂ ਜਦੋਂ ਬੱਚਿਆਂ ਦੀ ਛੁੱਟੀ ਛੁਟੀ-ਛਟੀ ਹੁੰਦੀ ਹੈ, ਕੁੱਛ ਹੁੰਦਾ ਹੈ ਫੇਰ ਤਾਂ ਹੋਰ ਜ਼ਿਆਦਾ ਬਿਜੀ ਹੋ ਜਾਂਦਾ ਫਿਰ ਆਪਣੇ ਵੱਲ ਧਿਆਨ ਦੇਣਾ ਤਾਂ ਹੋਰ ਮੁਸ਼ਕਿਲ ਹੋ ਜਾਂਦਾ।
ਫੇਰ ਟਾਈਮ ਸਾਰਾ ਦਿਨ ਮਸ ਕੰਮ ਚ ਲੰਘ ਜਾਂਦਾ, ਅੱਗੇ ਆਏ ਹੁੰਦਾ ਸੀ ਚਲੋ ਬੱਚੇ ਸਕੂਲ ਚਲੇ ਜਾਂਦੇ ਸੀਗੇ। ਆਪਾਂ ਫ੍ਰੀ ਹੋ ਜਾਂਦੇ ਸੀ ਥੋੜੀ ਦੇਰ ਬਾਅਦ ਹੁਣ ਸਾਰਾ ਦਿਨ ਬ ਚੇ ਘਰ ਹੁੰਦੇ ਆ ਬਸ ਹੋਰ ਕਿਆ।
ਹਾਂਜੀ- ਹਾਂਜੀ। ਤੇ ਵੈਸੇ ਤੁਸੀਂ ਹੋ ਕੀ ਕਹਿੰਦੇ ਮੋਰਨਿੰਗ ਵਾਕ ਵਗੈਰਾ ਕਰੋ। ਯੋਗਾ ਵਗੈਰਾ ਕਰੋ ਉਹਦੇ ਨਾਲ ਵੀ ਕਾਫੀ ਇਫੈਕਟ ਆਉਂਦਾ ਹੈ। ਤੁਹਾਡਾ ਗਲੋ ਆਜਾਏਗਾ ਫੇਸ ਤੇ।
ਹੋਰ ਕਿਆ?
ਤੁਹਾਨੂੰ ਤਾਂ ਆਪਾਂ ਟਾਈਮ ਮਿਲ ਨੀ ਪਾਉਂਦਾ ਹੋਏਗਾ, ਤੁਸੀਂ ਤਾਂ ਜ਼ਿਆਦਾਤਰ ਜੋਬ ਤੇ ਜਾਂਦੇ ਹੋਉਗੇ।
ਹਾਂਜੀ, ਬਸ ਟਾਈਮ ਫਿਰ ਕੱਢਣਾ ਪੈਂਦਾ ਤੁਹਾਨੂੰ ਪਤਾ ਹੋ ਹੈ।
ਹਾਂ ਹੇ ਹੇ ਉਹੀ ਮੈਂ ਕਹਿ ਰਹੀ ਹਾਂ ਜੋਬ ਵਗੈਰਾ ਤੇ ਜਾਣ ਵਾਲਾ ਥੋੜਾ ਹੋਰ ਔਖਾ ਹੋ ਜਾਂਦਾ ਹੇ।
ਹੋਰ ਕਿਆ, ਫਿਰ ਸ਼ੋਪ ਤੇ ਤੁਹਾਨੂੰ ਪਤਾ ਵੀ ਟਾਈਮ ਵਗੈਰਾ ਵੀ ਸਾਰਾ ਲੰਘ ਜਾਂਦਾ ਸ਼ੋਪ ਤੇ ਵੀ ਜੋਬ ਤੇ ਵੀ। ਹ
ਹਾਂਜੀ।
ਹੋਰ ਕਿਆ।
ਪਰ ਆਪਣੇ ਮੇਰੇ-ਮੇਰੇ ਹਿਸਾਬ ਨਾਲ ਆਪਣੇ ਆਪ ਤੇ, ਆਪਣੀ ਬੋਡੀ ਤੇ ਉਸ ਤੇ ਧਿਆਨ ਰੱਖਣਾ ਚਾਹੀਦਾ ਤਾਂ ਹੀ ਅੱਗੇ ਹੋ ਸਕਦਾ ਵਰਨਾਂ ਤਾਂ ਕੋਈ-ਕੋਈ ਤਾਂ ਧਿਆਨ ਰੱਖਦਾ ਨਹੀਂ ਖੁਦ ਨੂੰ ਹੀ ਥੋੜ੍ਹੀ ਚਿਰ ਕੇਅਰ ਕਰਨੀ ਪੈਂਦੀ ਹੈ। ਜ਼ਰੂਰੀ ਹੈ।
ਦਾ ਹੁੰਦਾ ਹੈ। ਨਹੀਂ ਕੇਅਰ ਕਰਾਂਗੇ ਫੇਰ ਕਦੇ ਜਿੰਮ ਜਾਓ, ਕਦੇ ਕੁਛ ਹੋਲੇ-ਹੋਲੇ ਜ਼ਿਆਦਾ ਫਾਸਟ- ਫੂਡ ਖਾਂਦੇ ਉਹਨਾਂ ਦੀ ਵੀ ਬੋਡੀ ਖਰਾਬ ਹੀ ਹੁੰਦੀ ਹੈ ਫਿਰ ਮੋਟਾਪਾ ਵਗੈਰਾ ਜਿਆਦਾ ਆ ਜਾਂਦਾ ਹੈ।
ਆਂ, ਬਿਲਕੁਲ'ਚ ਜੰਕ- ਫੂਡ ਖਾਣਾ ਵੀ ਤਾਂ ਬਹੁਤ ਜ਼ਿਆਦਾ, ਤੁਹਾਡੀ ਸ੍ਕਿੰਨ ਖਰਾਬ ਹੰਦੀ ਹੈ।
ਇਫ਼ੈਕਟ ਕਰਦਾ ਏ, ਪਿੰਪਲ ਵਗੈਰਾ ਹੋਣ ਲੱਗ ਜਾਂਦੇ ਆ ਫਿਰ।
ਹਾਂ, ਕਈ ਤਰ੍ਹਾਂ ਦੀ ਐਲਰਜੀ ਹੋ ਜਾਂ ਜੀ ਛੀ ਮੈਂ ਲੱਗਦਾ ਤੁਸੀਂ ਤਾਂ ਵੀ ਮੈਂ
ਵੀ ਜਾਣਾ ਨਾ, ਤਾਂ ਫੇਸ ਕਵਰ ਕਰਕੇ ਜਾਓ, ਦੁਪੱਟਾ ਵਗੈਰਾ ਕੌਟਨ ਦਾ ਲੇਕੇ, ਹੁਣ ਜਿਵੇਂ ਲੇਡੀਜ਼ ਤਾਂ ਹੁਣ ਯੂਜ ਕਰਦੀਆਂ ਵਾ, ਜ਼ਿਆਦਾ ਗਰਲਜ਼ ਵੀ ਲੇਡੀਜ਼ ਵੀ।
ਹਾਂਜੀ-ਹਾਂਜੀ, ਉਦੋਂ ਟੈਨਿੰਗ ਵੀ ਨੀ ਹੁੰਦੀ। ਹਾਂ-ਹਾਂ, ਟੈਨੀਂਗ ਵੀ ਹੁੰਦੀ ਉਹਦੇ ਨਾਲ, ਤੇ ਫਾਲਦੂ ਦਾ ਜੋ ਵੀ ਹੈ, ਧੂਲ-ਮਿੱਟੀ ਵੀ ਉਸਤੇ ਆਂਦੀ। ਉਹਦੇ, ਨਾਲ ਵੀ ਬਹੁਤ ਸ ਪੈਂਦਾ ਹੈ, ਤੁਸੀਂ ਕਹਿੰਦੇ ਜਿੰਨੇ ਸਾਫ਼ ਰ, ਖੋਗੇ, ਆਪਣੇ-ਆਪ ਨੂੰ ਓਨਾ ਹੀ ਬੈਸਟ ਹੈ।
ਹਾਂਜੀ, ਇਹ ਤਾ ਹੈ।
ਹਾਂਜੀ, ਬਹੁਤ,
ਉਹੀ, ਆ ਵੀ ਸਕਿੰਨ ਦੀ ਕੇਅਰ ਵੀ ਬਹੁਤ ਜ਼ਰੂਰੀ ਐ।
ਬਹੁਤ ਜਿਆਦਾ, ਬਹੁਤ ਜਿਆਦਾ, ਕਿਉਂਕਿ ਤੁ ਤੁਹਾਨੂੰ ਸਕਿੰਨ ਸਾਫ਼ ਹੋਏਗੀ, ਬਾਹਰੋਂ ਸਾਫ਼ ਹੋਏਗਾ, ਤਾਂ ਹੀ ਤੁਹਾਡਾ ਅੰਦਰ ਦਾ ਵੀ ਥੋੜਾ ਜਿਹਾ ਸਾਫ਼ ਰਹੇਗਾ। ਜੇ ਤੁਸੀਂ ਫਾਲਤੂ ਦੇ ਕੈਮੀਕਲਸ ਯੂਜ ਕਰੋਗੇ, ਉਹ ਗਲਤ ਹੈ, ਕਿਸੀ ਨਾ ਕਿਸੀ ਤਰੀਕੇ ਨਾਲ, ਸਕੀਨ ਹਾਂ।
ਬੈਠ ਜਾਂਦੀ ਸੀਗੀ ਉਹ ਸਰਦੀਆਂ'ਚ ਵੀ ਉਹਦੀ ਸਕਿੰਨ ਸਾਰੀ ਓ ਖਰਾਬ ਹੋ ਗਈ ਸੀਗੀ, ਪੂਰੀ ਬਲੈਕ। ਕਿਸ਼ ਜੀ ਹੋ ਗਈ ਸੀਗੀ, ਵੀ ਸਰਦੀਆਂ'ਚ ਵੀ ਤਾਂ ਹੁਣ ਆਪਾਂ ਧੁੱਪ'ਚ ਨਹੀਂ ਬੈਠ ਸਕਦੇ।
ਅੱਜ-ਕੱਲ ਉਹ ਚੀਜ਼ ਨਹੀਂ ਰਹੀ ਨਾ, ਓਜ਼ੋਨ ਲੇਅਰ ਦੇ ਇਫੈਕਟ ਆਨ ਕਰਕੇ। ਤੇ, ਉਹ ਜਿਹੜਾ ਹੈ ਸਨ ਦੀ ਰੇ ਸਿੱਧੀਆਂ ਆ ਰਹੀਆਂ ਨੇ, ਤੇ ਉਹ ਬਹੁਤ ਜਿਆਦਾ ਨੈਗੇਟਿਵ ਇਫ਼ੈਕ੍ਟ ਕਰਦੀਆਂ ਆਪਣੀ ਸ੍ਕਿੰਨ ਤੇ।
ਹਾਂ ਜੀ।
ਬਹੁਤ ਪਹਿਲਾਂ-ਪਹਿਲਾਂ ਵਰਗੇ ਦੇ ਆਪਣੇ'ਚ ਛੋਟੇ ਸੀ, ਉਦੋਂ ਗੱਲ ਹੋਰ ਸੀੇ, ਬੇਸ਼ੱਕ ਘੰਟਾ ਦੋ ਘੰਟਾ ਵੀ ਬੈਠ ਤੁਸੀਂ ਤੇ, ਬੜੀ ਫਰੈਸ਼ ਹੋ ਜਾਂਦਾ ਸੀ, ਉਲਟਾ। ਹੁਣ, ਉਹ ਗੱਲ ਥੋੜ੍ਹੀ ਰਹਿ ਗਈ ਹੈ।
ਹਾਂਜੀ। ਚਲੋ, ਹਾਂਜੀ ''ਮੈਂ ਥੋੜੀ ਬਿਜੀ ਸੀਗੀ, ਹਾਂ
ਬਹੁਤ ਅੱਛਾ। ਹਾਂਜੀ, ਓਕੇ-ਜੀ ਸਸ਼
ਕਾਫ਼ੀ ਕੁਛ ਪਤਾ ਲੱਗਗਿਆ, ਮੈਨੂੰ ਵੀ ਥੋਡੇ ਤੋਂ, ਠੀਕ ਹੈ ਜੀ, ਸਤਿ ਸ਼੍ਰੀ ਕਾਲ ਜੀ, ਓਕੇ ਜੀ।